ਹੈਲੋ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜਸਪ੍ਰੀਤ ਹੈਲੋ ਹੈਲੋ ਬਸ ਬੈਠੀ ਸੀ ਤੂੰ ਦੱਸ ਬੈਠੀ ਸੀ ਤੂੰ ਦੱਸ ਤੂੰ ਦੱਸ?
ਮੈਂ ਵੀ ਬੈਠੀ ਹੋਈ ਸਾ ਬਸ ਕੱਪੜੇ ਤਹਿ ਕਰਨੀ ਪਈ ਸਾ
ਸਨਾ ਕੋਈ ਗੱਲਬਾਤ
ਬਸ ਵਧੀਆ ਜੀ
ਆਂਟੀ ਹੋਰੀ ਕਰਦੇ ਆ
ਆਂਟੀ ਹੋਰੀ ਪ੍ਰੈਸ ਕਰਦੇ ਪਏ ਨੇ ਮੈਂ ਕੱਪੜੇ ਤੇਜ ਕਰਨੀ ਪਈ ਪ੍ਰੈਸ ਕਰਦੇ ਪੈ ਨੇ
ਠੀਕ ਹੈ ਓਕੇ
ਹਮ
ਬਸ ਕੁਛ ਨੀ ਪਾਣੀ ਰੱਖੇਣੀ ਕਿਸੋ
ਕੀ ਅੱਛਾ ਬਾਣੀ ਠੀਕ ਹੈ ਯਾਰ ਮੈਨੂੰ ਲੱਡੂ ਦੀ ਰਸ।
ਮੈਂ ਬਰ ਆ ਦੱਸਦੀ ਆ।
ਓਕੇ।
ਬੇਸਨ ਦੋ ਕੱਪ। ਘਿਓ ਇੱਕ ਕੱਪ‌।
ਹਾਂ।
ਪੀਸੀ ਹੋਈ ਚੀਨੀ ਇੱਕ ਕੱਪ ਲੈਣੀ ਹੈ ਇਲਾਜ ਪ। ਚੀ ਪਾਊਡਰ ਇੱਕ ਚਮਚ ਬਦਾਮ ਅਤੇ ਕ ਕਾਜੂ ਦਾ ਸਜਾਵਟ ਲਈ।
ਹਾਂ।
ਕੜਾਹੀ ਵਿੱਚ ਘਿਓ ਗਰਮ ਕਰਕੇ ਬੇਸਣ ਨੂੰ ਹਲਕਾ ਆਜ ਤੇ ਸੁਨਹਿਰਾ ਹਣ। ਤੱਕ ਭੁੰਨੋ ਭੁੰਨੇ ਹੋਏ ਬੇਸਣ ਨੂੰ ਠੰਡਾ ਹੋਣ ਦਿਓ।
ਠੀਕ ਹੈ।
ਹੁਣ ਇਸ ਵਿੱਚ ਪੀਸੀ ਹੋਈ ਚੀਨੀ ਅਹ। ਅਤੇ ਇਲਾਚੀ ਪਾਊਡਰ ਮਿਲਾਓ।
ਅੱਛਾ।
ਹੱਥਾਂ ਨਾਲ ਛੋਟੇ- ਛੋਟੇ ਲੱਡੂ ਬਣਾ ਲੋ ਉੱਪਰ ਕੱ। ਕਟੇ ਹੋਏ ਸੁੱਕੇ ਮੇਵੇ ਨਾਲ ਸਜਾ ਦੋ।
ਠੀਕ ਹੈ ਬਸ ਬਣ ਗਏ। ਕਾਜੂ - ਕਤਲੀ ਦੀ ਵੀ ਦੱਸਦੇ।
ਦੱਸ ਦੀ‌। ਦੋ ਕਾਜੂ ਦੋ ਕੱਪ। ਚੀਨੀ ਇੱਕ ਕੱਪ।
ਹਾਂ।
ਪਾਣੀ ਇੱਕ ਅੱਧਾ ਕੱਪ।
ਹਾਂ।
ਘਿਓ ਇੱਕ ਚਮਚ।
ਹਮ।
ਇਲਾਇਚੀ ਪਾਊਡਰ ਇੱਕ ਤੇ ਅੱਧਾ ਚਮਚ।
ਹਾਂ।
ਕਾ ਕਾਜੂ ਕਾਜੂਆਂ ਨੂੰ ਮਿਕਸੀ ਵਿੱਚ ਬਰੀਕ ਪੀਸ ਲਓ।
ਹਾਂ।
ਇੱਕ ਪੈਨ ਵਿੱਚ ਪਾਣੀ ਅਤੇ ਚੀਨੀ ਪਾ ਕੇ ਚਾਸੀਣੀ ਤਿਆਰ ਕਰ ਲਉ।
ਹਾਂ।
ਚਾਸਨੀ ਵਿੱਚ ਕਾਜੂ ਪਾਊਡਰ ਅਤੇ ਹਲਕੀ ਆਂਚ 'ਤੇ ਚਲਾਓ ਦ ਰਹੋ।
ਠੀ ਠੀਕ ਹੈ।
ਜਦੋਂ ਮਿਜਣ ਗਾੜਾ ਹੋ ਜਾਵੇ ਤਾਂ ਉਸ ਵਿੱਚ ਘਿਓ ਅਤੇ ਇਲਾਇਚੀ ਪਾਊਡਰ ਪਾ ਦਿਓ।
ਠੀਕ ਹੈ।
ਸਮਿਜਰ ਨੂੰ ਘਿਉ ਲੱਗਣ ਲਈ ਤਸ ਤਸੀਰ ਵਿੱਚ ਫ ਫੈਲਾ ਦੋ। ਠੰਡਾ ਹੋਣ ਤੇ।
ਹਮ।
ਹੀਰੇ ਦੇ ਆਕਾਰ ਵਿੱਚ ਕੱਟ ਲਓ।
ਠੀਕ ਏ।
ਬਣ ਗ ਜੀ ਕਾਜੂ ਕਤ ਲਈ।
ਓਕੇ ਹੋਰ ਸੁਣਾ ਕੋਈ ਗੱਲਬਾਤ।
ਬਸ ਵਧੀਆ ਜੀ।
ਇਹ। ਸੂਟਾਂ ਬਾਰੇ ਸੋਚਿਆ ਕੁਛ।
ਹਮ ਮਤਲਬ ਕੋ ਅਗਲੇ ਸੋਮਵਾਰ ਮਾਸੀ ਕੋਲ ਜਾਵਾਂਗੇ।
ਠੀਕ ਹੈ।
ਹਮ ਕਿਉਂਕਿ ਘਰ ਨੂੰ ਗੈਸਟ ਆਨੇ ਆ ਨਾ।
ਅੱਛਾ, ਕੌਣ ਆ ਰਿਹਾ?
ਪੈਲੀ ਵਾਲਿਆ ਨੇ ਆਣਾ।
ਅੱਛਾ, ਤੁਹਾਡੇ ਘਰ ਪੈਲੀ ਵਾਲੇ ਹੀ ਬੜੇ ਆਂਦੇ ਆ।
ਹੂੰ, ਓਦਨ ਕੋਈ ਨੀ ਆਏ ਸੀ, ਉਹ ਫੇਰ, ਉਹ ਨੀ ਕਿਸ ਸੀ ਨਾ ਪਾਣੀ ਤੇ ਵੀਰਾ ਨੀ ਹੈਗਾ ਸੀ, ਨਾਲੇ
ਅੱਛਾ, ਆਏ ਨੀ ਫੇਰ?
ਨਾ, ਫਿਰ ਕੈਂਸਲ ਕਰਤਾ, ਆਣਗੇ।
ਓਕੇ! ਸਾਹ ਬੜਾ ਚੜ੍ਹਿਆ?
ਉਂ, ਮੈਨੂੰ ਕਿੱਥੇ ਚੜ੍ਹਿਆ।
ਹੈਂ?
ਨਹੀਂ।
ਲੱਗਦਾ ਪਿਆ ਬੀ ਸਾਹ ਚੜਿਆ, ਅੱਛਾ, ਯਾਰ ਸਾਡੇ ਤੱਕ ਕੱਲ੍ਹ ਮੈਮ ਨੇ ਵੀ, ਅਸੀ ਦੇ ਮਾਰਕਸ ਵੀ ਦਿਖਾਣੇ ਆ। ਕੱਲ ਸੂਟ ਸਿੱਖਣ ਜਾਣਾ ਸੀ, ਹੁਨ ਕਹਿੰਦੀ ਗਿਆਰਾਂ ਵਜੇ ਆਕੇ ਮਾਰ ਸ ਵੇਖਜੋ
ਹੋਰ ਚੱਲ, ਫੇਰ ਵੇਖ ਆਯਜੇ।
ਤੁਸੀ ਤਾ ਪਾਸ ਸੀ ਨਾ?
ਹਾਂ-ਹਾਂ, ਸਾਰੇ
ਕਿੰਨੇ ਆਏ ਸੀ, ਭਲਾ ਤੇਰੇ?
ਮੇਰੇ ਪਾਈ ਨੇ।
ਅੱਛਾ, ਪੂਰੀ ਕਲਾਸ ਪਾਸ ਸੀ?
ਸਿਰਫ ਇੱਕ ਕੁੂੜੀ ਨੂੰ ਛੱਡਕੇ।
ਕੌਣ ਆ?
ਮਹਿਕ ਸਾਨੀ।
ਮੈਕਸ ਸੈਨੀ, ਉਹ ਜਿਹੜੀ ਛੋਟੀ
ਹਾਂ। ਜਿਹੜੀ, ਚੇਤਨ ਹੁਰਾ ਨਾਲ ਰਹਿੰਦੀ ਏ। ਚੇਤਨ ਹੁਰਾ ਨਾਲ ਰਹਿੰਦੀ ਏ।
ਕੋਈ, ਹੋਣੀ ਏ ਕੋਈ। ਅੱਛਾ, ਪਭਲਾ ਮੈਮ ਉਹਨੂੰ ਵੀ ਕਰ ਦਿੰਦੀ। ਭਲਾ ਮੈਮ, ਓਹਨੁੰ ਵੀ ਕਰ ਦਿੰਦੀ, ਅੱਛਾ, ਤੇ ਲੈ ਦੋ ਨੰ, ਦੋ ਨੰਬਰ ਦੇ ਦਿੰਦੀ।
ਚਾਰ ਨੰਬਰ ਦੇਣੇ ਸੀ, ਬਾਈ ਆਲਾ ਪਾਸ
ਨਹੀਂ, ਹੈ ਕਿੰਨੇ ਮਾਰਕਸ ਦਾ ਸੀ, ਸੱਤਰ ਦਾ ਸੀ? ਅੱਛਾ, ਤੁਹਾਡਾ ਸੱਤਰ ਦਾ ਹੁੰਦਾ?
ਹਾਂ, ਹੁਣ ਹੋਗਿਆ ਸੱਤਰ ਦਾ।
ਸ੍ਹਾਡਾ ਤਾਂ ਪੰਜਾਹ ਦਾ ਹੁੰਦੈ।
ਚਲ, ਤੁਸੀ ਤਾ ਪਾਸ ਹੋਜੋਗੇ।
ਯਾਰ, ਬਸ ਹੋ ਜਾਈਏ ਰੱਬ ਕਰਕੇ।
ਹੂੰ
ਹੋਰ, ਚਲੋ ਹੋਰ ਸੁਣਾ? ਹੋਰ ਸੁਣਾ ਕੋਈ ਗੱਲਬਾਤ? ਕੇ, ਕੱਲ ਈ ਸੂਟ ਸਿੱਖਣ ਜਾਣਾ ਸੀ ਕੱਲ ਹੀ ਹੁਣ ਮੈਮ ਨੇ, ਮਾਰਕਸ ਦੱਸਣੇ ਆ।
ਕਰਨ ਹੁਨ ਤਾਂ ਜਾ ਹੀ ਫਿਰ, ਮੈਂ ਵਧੀਆ ਜੀ।
ਹੂੰ
''ਮੈਂ ਤਰਨ ਤ ਜਾਏਗੀ ਫਿਰ ਕੱਲ? ਜਾਏਗੀ?
ਤਰਨ! ਤਰਨ ਕੋਲ ਕਿਹੜਾ, ਤਰਨ ਕੋਲ ਕਿਹੜਾ ਵੀਓ ਸੀ ਇੰਗਲਿਸ਼'ਚ ਸੀ।
ਸਿਲਾਈ ਸਿੱਖਣ?
ਅੱਛਾ, ਔਨੇ ਛੇ ਤਰੀਕ ਨੂੰ ਜਾਣੈ।
ਫਿਰ, ਤੁਸੀ ਵੀ ਛੇ ਨੂੰ ਚਲੇ ਜਾਏਗੋ?
ਹਾਂ, ਉਹ ਨਹੀਂ ਯਾਰ ਮੇਰੀ ਨਾ ਭਾਬੀ ਨੇ ਜਾਣਾ ਏ ਨਾ, ਨਾਲ।
ਹਮ।
ਤਾਂ ਕਰਕੇ ਫਿਰ ਹੁਣ ਉਹ ਜਦੋਂ ਜਾਏਗੀ ਮੈਂ ਤੇ ਫਿਰ ਔਹੰਦੇ ਨਾਲ ਹੀ ਜਾਣਾ ਈ ਨਾ। ਠੀਕ ਹੈ ਨਾ। ਔਵੇਂ ਤਾਂ ਕਲ ਜਾਣਾ ਸੀ ਪਰ ਕਲ ਮੈਮ ਨੇ ਮਾਰਕਸ ਦੱਸਣੇ ਆ। ਹਮ।
ਮਾਰਕਸ ਵੇਖ ਕੇ ਚਲਾ ਜਯਾ ਜੇ।
ਗਿਆਰਾਂ ਤੋਂ ਇੱਕ ਏ ਨਾ ਟਾਈਮਿੰਗ ਉੱਥੇ ਵੀ।
ਹਮ।
ਭਾਬੀ ਨੂੰ ਥੋੜੀ ਕੋਲੇਜ ਲੈ ਕੇ ਜਾਵਾਂਗੀ ਮੈਂ। ਹਾਂ ਹੋਰ।
ਹਮ
ਨਾਲੇ ਕੋਲੇਜ ਐਵੇਂ ਅਲਾਊਡ ਈ ਨੀ ਹੈ ਕਾਫੀ ਸੇ ਦੂਜੇ ਨੂੰ ਨਾਲ ਲਿਜਾ ਨਾਲੇ ਸ਼ੁਰੂ-ਸ਼ੁਰੂ ਤੋਂ ਵੀ ਪੇਰੈਂਟਸ ਨੂੰ ਨਾ ਲੈ ਕੇ ਆਇਆ ਕਰੋ।
ਹੂੰ-ਹੂੰ ਮੈਂ ਤੈਨੂੰ ਏ ਪੁੱਛਣਾ ਸੀ ਜੇੜਾ ਆਪਾਂ ਫੋਮ ਭਰਨੇ ਪਿਆ ਓਂਦੇ ਤੇ ਕਲਿੱਕ ਹੇਅਰ ਆਂਦਾ ਪਿਆ ਤੇਰਾ।
ਅ ਫੋਮ ਕੇੜਾ?
ਜੇੜ੍ਹੇ ਆਪਾਂ ਕਰਨੇ ਪਿਆ ਟਾਸਕ।
ਹੈਂ!
ਜੇਹੜੇ ਟਾਸਕ ਕੰਪਲੀਟ ਕਰਨੇ ਪੀਓ।
ਹਾਂ।
ਓਹਨੇ ਦੇ ਥਲੇ ਤੇਰਾ ਨਿਕ ਲਿਖਿਆ ਲਿਖਿਆ ਆਂਦਾ ਪਯਾਂ।
ਇੱਕ ਮਿੰਟ ਮੈਂ ਚੈੱਕ ਕਾਰਦੀ ਆ। ਵੇਟ ਕਰ। ਰੁਕ ਜਾ। ਯਾਰ ਫੋਨ ਕੱਟ ਹੋਏਗਾ ਨਾ ਫੇਰ ਪਤਾ ਲੱਗੇਗਾ। ਜਦੋਂ ਕੋਲ ਕਟ ਕਰਾਂਗੀ ਨਾ ਫੇਰ ਵੇਖਾਂਗੀ। ਐਵੇ ਨੀ ਪਤਾ ਲਗਣਾ। ਔ ਯਾਰ ਔਏ ਭਾਬੀ ਦੀ ਗੁੜੀਆ ਭਾਬੀ ਹੋਰੀ ਸ਼ਹਿਰ ਗਏ ਹੋਏ ਆ। ਤਿਆਰ ਅ ਰੋਣਦੀ ਪਈ ਏ ਹਾਂ। ਰੁਕ ਜਾ ਹਾਂ ਇੱਕ ਮਿੰਟ ਫੋਨ ਨਾ ਕੱਟ ਕਰੀ ਮੈ ਏਹਨੂੰ ਫੜਾਵਾਂ।
ਠੀਕ
ਹੈਲ- ਹੈਲੋ। ਹਾਂ, ਹੁਣ ਦੱਸ ਕਿਵੇਂ ਆ? ਹੈਲੋ-ਹੈਲੋ। ਮੈਂ ਕਿਆ ਕਿਵੇਂ ਹਾਂ ਚੋਪੀ ਹੋ ਜਾਂਨੀ ਤੂੰ ਤਾਂ ਹੈਂ?
ਨਈ ਯਾਰ ਵਾਜ਼ ਦੀ ਪ੍ਰੋਬਲਮ ਹੋ ਜਾਂਦੀ ਰੇਂਜ ਪ੍ਰੋਬਲਾਮ
ਮੇਰੀ ਮੇ
ਹੋਰ ਹੁਣ ਆਂਦੀ ਪਈ ਵਿੱਚ ਕਰੋ ਕਈ ਵਾਰ ਹੋ ਜਾਂਦੀ ਐ ਨਾ।
ਅੱਛਾ ਓ ਮੈਂ ਕੈਂਦੀ ਸਾਂ ਵੀ ਭਾਬੀ ਦੀ ਗਏ ਹੋਏ ਆ ਨਾ। ਸ਼ਾਹਬਾਦ ਕੰਮ ਸੀ ਥੋੜਾ ਫੇ ਗੁੜੀਆਂ ਨੂੰ ਛੱਡ ਕੇ ਗਏ ਸੀ ਘਰ।
ਅਸੀਂ ਵੀ ਗਏ ਹੋਏ ਸਾਂ ਅੱਜ ਸ਼ੈਰ ਅਸੀਂ ਵੀ ਗਏ ਹੋਏ ਸਾਂ ਅੱਜ।
ਅੱਛਾ ਕਿਉ?
ਓ ਮੇਰੀ ਮੈਡੀਸਨ ਚੱਲਦੀ ਪਈ ਨਾ। ਫੇਰ ਤਾਂ ਕਰ
ਕਿੱਥੋਂ ਚੱਲਦੀ ਪਈ ਏ?
ਦਰਸ਼ਨ ਵੋਲੋ ਸ਼ਾਹਬਾਦ।
ਠੀਕ ਐ।
ਹੂੰ, ਕੁੱਛ ਸੂਟ ਬਨਵਾ ਅ ਬਣਾਣੇ ਸੀ।
ਲੈ ਆਈ ਏ।
ਹਾਂ-ਹਾਂ ਓ ਤਾਂ ਵਡੀ ਮੰਮੀ ਨੇ ਲਿਆਣੇ ਸੀ ਕੰਮ ਵਾਲੀ
ਕੰਮ ਵਾਲੀ! ਅਰੇ! ਜੇੜੀ ਕੰਮ ਵਾਲੀ ਲਾਈ ਏ ਓਦੇ ਵਾਸਤੇ?
ਹਾਂ।
ਅੱਛਾ-ਅੱਛਾ, ਠੀਕ ਐ ਕਿੰਦੇ ਕੋਲ ਲੈਂਦੇ ਓ ਤੁਸੀਂ?
ਆ ਇੱਥੇ ਈ ਆਪਣੇ ਆਰ ਆਰਯਾ ਗਲਸ ਸਟੋਲ ਨੀ ਹੈਗਾ ਜੇੜਾ ਕੀ ਨਾਮ ਓਂਦਾ। ਆਏਗਾ ਸਕੁਲ, ਆਏਗਾ ਸਕੂਲ ਨੀ ਹੈਗਾ ਅੱਗੇ ਜਾ ਕੇ।
ਹਾਂ, ਹਾਂ, ਹਾਂ।
ਓਥੋਂ ਲੇਗਾ।
ਓਥੇ ਕੇੜਾ ਸ਼ੋਰੂਮ ਏ?
ਐਗਾ ਤਾਂ ਹੈਗਾ ਪੀਜ਼ਾ ਇਟੈਲੀਅਨ ਕੋਲ।
ਪੀਜ਼ਾ ਇਟੈਲੀਅਨ ਤੋਂ ਬੜੀ ਪਿੱਛੇ ਆ।
ਆਰਯਾ ਗਲਸ ਸਕੂਲ ਦੇ ਅੱਗੇ ਪੀਜ਼ਾ ਇਟੈਲੀਅਨ ਨੀ ਆਂਦਾ।
ਹਾਂ।
ਓ ਉੱਥੇ ਨੀ ਐਗਾ।
ਹੋਣਾਈ ਮੈਂ ਕਦੀ ਧਿਆਨ ਨੀ ਦਿ
ਯਾਰ ਆਪਾਂ ਜਾਂਦੇ ਤਾਂ ਐਗੇ ਆ ਕਈ ਵਾਰੇ ਦਿਨ।
ਨੀ ਆਪਾਂ ਸ਼ੋਰੂਮ ਦੇ ਵਿੱਚ ਤਾਂ ਨੀ ਜਾਂਦੇ ਨਾ।
ਹਾਂ-ਹਾਂ ਸ਼ੋਰੂਮ ਚ ਜਿੱਥੇ ਸੂਟਸ ਹੁੰਦੇ ਨੇ।
ਆਪਾਂ ਕਦੋਂ ਗਏ ਆ?
ਮੈਂ ਗਈ ਆ ਸੱਚ ਤੂੰ ਤਾਂ ਗਈ ਕੋਈ ਨੀ।
ਮੈਂ ਨੀ ਕਦੀ ਗਈ ਕਿਉਂਕਿ ਅਸੀਂ ਓਥੋਂ ਸੂਟ ਲੈਂਦੇ ਈ ਨੀ।
ਹਾਂ ਓ ਤਾਂ ਸਸਤੇ ਲਿਆਨੇ ਸੀ ਓ ਕੰਮ ਆਲੀਆਂ ਨੂੰ ਦੇਨੇ ਨਾ ਫੇਰ।
ਹਾਂ ਕਿੰਨੇ-ਕਿੰਨੇ ਵਾਲੇ ਆ।
ਛੇ-ਛੇ ਸੋ ਆਲੇ।
ਅ ਅੱਛਾ ਠੀਕ ਐ ਕਿੰਨੇ ਲਿਆ
ਹੂੰ ਦੋ ਈ ਲਿਆਂਦੇ ਸੀ ਇੱਕ ਕਿਸੇ ਹੋਰ ਨੂੰ ਦੇਣਾ ਸੀ ਇੱਕ ਕੰਮ ਆਲੀ ਨੂੰ ਦੇਣਾ ਸੀ।
ਅੱਛਾ-ਅੱਛਾ ਠੀਕ ਏ ਹੋਰ ਸੁਣਾ ਕੋਈ ਗੱਲ ਬਾਤ?
ਬਸ ਵਦੀਆ ਜੀ।
ਕਿਵੇ
ਹੋਰ ਚੱਲ ਠੀਕ ਐ ਆਪਾਂ ਬਾਦ ਚ ਗੱਲ ਕਰਾਂਗੇ ਠੀਕ ਐ ਓ ਕੇ ਜੀ ਬਾਏ ਬਾਏ।